ਸਤਿ ਸ੍ਰੀ ਅਕਾਲ ਜੀ। ਹਾਂਜੀ ਕਿਵੇਂ ਹੋ ਵਧੀਆ?
ਹੈਲੋ ਹਾਂ ਵਧੀਆ ਹੁਣ ਠੀਕ ਆ ਰਹੀ ਹੈ ਅਵਾਜ਼ ਹਨਾ ਪਹਿਲਾਂ ਨਾਲੋਂ।
ਹਾਂਜੀ ਹਾਂ ਇੱਕ ਵੀ ਨੈਟਵਰਕ ਇਸ਼ੂ ਵੀ ਹੋ ਸਕਦਾ ਹੈ ਬਾਕੀ। ਬਾਕੀ ਹਨਾ ਕੋਈ ਮਤਲਬ। ਨੈੱਟ 'ਚ ਪ੍ਰੋਬਲਮ ਹੈ ਕੋਈ ਗੱਲ ਨੀ। ਹਾਂ ਮੈਂ ਵੀ ਚਾਹ ਬਣਾਉਣ ਜਾਂਦੀ ਸੀ ਅੱਜ। ਅੱਛਾ।
ਇੰਨੀ ਵਾਰੀ ਸ਼ਿਕੰਜੀ ਬਣਾ ਕੇ ਬਣਾਇਆ ਕਰੋ ਸ਼ਿਕੰਜੀ ਹੋ ਜਾਏ ਅਗਰ। ਲੱਸੀ ਜਾਂ ਫਿਰ ਉਹ।
ਨਹੀਂ ਪਤਾ ਰੀਜ਼ਨ ਮੈਂ ਦੱਸਦੇ ਹਾਂ ਪਤਾ ਕਿਆ ਨੀਂਦ ਉੱਤਰ ਜਾਂਦੀ ਹੈ। ਫਿਰ ਨਹੀਂ ਇਹ ਨੀਂਦ ਜੀ ਆਈ ਜਾਂਦੀ ਹੈ।
ਹਾਏ ਐਂ ਨਾ ਕਰਿਆ ਕਰੋ ਨੀਂਦ? ਲਾਉਣ ਲਈ ਤੁਸੀਂ ਚਾਹ ਪੀਂਦੇ ਹੋ ਇਹ ਨਾ ਕਰਿਆ ਕਰੋ ਜਿਹੜੀ ਮਾੜੀ ਮੋਟੀ ਆਉਂਦੀ। ਦਸ ਕੁ ਮਿੰਟ ਅੱਧਾ ਘੰਟਾ ਬੰਦਾ ਸੌ ਜਾਵੇ ਤੁਸੀਂ ਹੋਰ ਸੌ ਜਿਆ ਕਰੋ?
ਸੋਣੇ ਵੀ ਆ ਨਹੀਂ ਲੇਕਿਨ ਬਜ਼ੁਰਗ ਪੀਂਦੇ ਨੇ ਫੇਰ ਉਹਨਾਂ ਲਈ। ਤੇ ਬਣਾਣੀ ਪੈਂਦੀ ਹੈ ਉਹ ਕਹਿੰਦੇ ਨੇ ਤੁਸੀਂ ਵੀ ਪੀ ਲਓ ਉਹ ਪਤਾ ਕੀ ਹੈ ਕਿੰਨਾ ਵੀ ਆਪਾਂ ਡਾਇਟਸ਼ਨ ਬਣ ਜਾਏ। ਚਾਹ ਨਹੀਂ ਛੱਡ ਸਕਦੀ ਮੈਨੂੰ ਇਹ ਪਤਾ ਲੋਕ ਕਿਵੇਂ ਛੱਡ ਦਿੰਦੇ ਨੇ ਚਾਹ ਤੇ ਛੱਡੀ ਨਹੀ ਜਾਂਦੀ।
ਹੂੰ ਮੈਨੂੰ ਨਹੀਂ ਪਸੰਦ।
ਸਾਨੂੰ ਨੀ ਸਾਨੂੰ ਪਤਾ ਨੀ ਕਿਉਂ?
ਕੋਈ ਨੀ।
ਹੂੰ ਸਾਡੇ ਫਿਰ ਮੰਮੀ ਹੁਣੀ ਵੀ ਪੀਂਦੇ ਨੇ ਇਵੇ ਹੀ ਡੈਡੀ। ਪੀਂਦੇ ਨੇ ਹੁਣ ਬਾਪੂ ਜੀ ਆਏ ਨੇ ਉਹ ਕਹਿਣਗੇ ਮੈਨੂੰ ਕਰਕੇ ਦੋ ਚਾਹ ਐਂਵੇ ਮਤਲਬ।
ਨਹੀਂ ਯਾਰ ਇੰਡੀਆ 'ਚ ਤਾਂ ਸਾਰੇ ਹੀ ਇੱਕੋ ਪਾਣੀ ਆ। ਭਾਵੇਂ ਪਸੀਨਾ ਪਸੀਨ ਹੋਇਆ ਹੋਵੇ ਸਰੀਰ ਚਾਹ ਜ਼ਰੂਰ ਸ਼ਾਮ ਦੀ ਵੀ ਸਵੇਰ ਦੀ ਵੀ ਆਓ। ਆਊਗੀ ਆਊਗੀ ਉਹ ਨਹੀਂ ਰੁਕਣੀ।
ਇਹ ਕੀ ਚੱਕਰ ਹੈ ਮੈਨੂੰ ਵੀ ਨਹੀਂ ਪਤਾ ਇਹਦੇ ਵਿੱਚ ਕੀ ਸਾਈਕੋਲੋਜੀ ਹੈ?
ਚਸਕਾ ਹੈ ਬਈ ਨਸ਼ਾ ਹੁੰਦਾ ਹੈ। ਉਹ ਹੈ ਇਹਦੇ 'ਚ ਇਹ ਕਿਹੜਾ ਘੱਟ ਹੁੰਦਾ ਕੋਫੀ ਹੋ ਗਈ ਇਹ ਹੋ ਗਈ ਪੂਰੀ ਨਸ਼ੇ ਚ'ਬੰਦਾ ਉਵੇਂ। ਛੱਡਣ 'ਚ ਉਹ ਹੁੰਦਾ ਨਸ਼ਾ ਨੀ ਛੱਡ ਸਕਦਾ ਉਵੇਂ ਇਹ ਹਾਲ ਹੈ ਜਿੰਨਾ ਮਰਜ਼ੀ। ਜੇ ਪੇਸ਼ੈਂਟ ਨੂੰ ਕਹਿ ਦੋ ਨਹੀਂ ਪੀਣੀ ਫਿਰ ਵੀ ਕਹੋ ਚੋ ਇੱਕ ਦੋ ਚੁਸਕੀ ਤਾਂ ਲੈ ਲੈਂਦੋ। ਹਾਂ ਉਹ ਤਾਂ ਸਰਦਾ ਨੀ। ਸਰਦਾ ਨੀ ਦਿਨ ਜਾਈ ਲੋਕੀ ਕਹਿੰਦੇ ਖ਼ਤਮ ਹੁੰਦਾ ਸਾਡਾ ਤਾਂ ਚਾਹ ਪੀਣ।
ਹਾਂ, ਨਹੀਂ ਇਹ ਕੋਈ ਸਾਈਕੋਲੋਜੀ ਹੈ ਸ਼ਾਇਦ ਪਤਾ ਨਹੀਂ।
ਹਾਂ ਕਈ ਮੇਰੀ ਮੰਮੀ ਤਾਂ ਐਂ ਕਹਿੰਦੀ ਭੁੱਖ ਲੱਗਦੀ ਚਾਹ ਬਣਾ ਲੈਂਦੇ ਆ।
ਹਾਂ ਮਤਲਬ ਜੇ ਭੁੱਖ ਲੱਗਦੀ ਹੋਵੇ ਰੋਟੀ ਖਾਣ ਦਾ ਮਨ ਨਾ ਹੋਵੇ। ਤੇ ਕੋਈ ਚੀਜ਼ ਬਾਹਰ ਦੀ ਵੀ ਨਹੀਂ ਖਾਣੀ ਜਾਂ ਕੋਈ ਵੀ ਗੱਲ ਹੈ। ਤਾਂ ਫਿਰ ਚਾਹ ਬਣਾ ਲੋ ਬਸ ਕਰਾਰੀ ਦੀ ਚਾਹ ਬਣਾ ਲੋ ਉਹਦੇ 'ਚ ਨਾ ਮਸਾਲਾ ਵਗੈਰਾ। ਚੰਗੀ ਤਰ੍ਹਾਂ ਪਾ ਕੇ।
ਹਾਂ। ਪਰ ਉਹ ਵੀ ਭੈਣੇ ਵਾਰੀ-ਵਾਰੀ ਤਾਂ ਨਹੀਂ ਪਰ ਚਾਹ ਬਿਨਾਂ ਨਾ। ਤੁਸੀਂ ਚਾਹ ਚੁ ਘੱਟ ਹੀ ਪਇਆ ਕਰੋ ਇਹ ਗਰਮੀ ਵੀ ਬਹੁਤ ਪੈਂਦੀ ਹੈ। ਹਾਂ-ਹਾਂ-ਹਾਂ, ਇੱਕ ਇੱਕ ਟਾਈਮ ਤਾਂ ਕੋਈ ਗੱਲ ਨਹੀਂ ਬਸ ਕਈਆਂ। ਜਿਵੇਂ ਆਦਤ ਹੁੰਦੀ ਹਾਂ ਨਾ ਬੈਠੇ-ਬੈਠਾਏ ਬੈਡ ਤੇ ਜਿਹੜੇ ਸਵੇਰੇ-ਸਵੇਰੇ, ਉੱਠ ਦੇ ਸਾਰ ਮੂੰਹ ਨੂੰ ਚਾਹ ਲੈਣੀ ਉਹ ਕੰਮ ਜਿਹਾ ਬੜਾ ਹੈਗਾ ਖ਼ਰਾਬ।
ਮੈਂ ਉਹਨਾਂ ਚੋਂ ਹੀ ਹਾਂ ਮੈਂ ਹੁਣ ਥੋੜ੍ਹੀ ਜਿਹੀ ਸੁਧਰ ਗਈ। ਮੈਂ ਹੁਣ ਇੱਕ ਸਵੇਰੇ ਦੀ ਚਾਹ ਨਹੀਂ ਪੀਤੀ ਮੈਂ ਸਵੇਰੇ ਨਿੰਬੂ ਪਾਣੀ ਪੀਤਾ ਸੀ ਉਹ ਤੋਂ ਬਾਅਦ ਮੈਂ ਰੋਟੀ ਖਾਧੀ ਸੀ ਹੈਵੀ। ਪੀ ਲੋ ਉਹ ਤੋਂ ਬਾਅਦ ਕੁਛ ਕੁ ਟਾਈਮ ਪੜ੍ਹੀ, ਫਿਰ ਮੈਂ ਤੁਹਾਡੇ ਨਾਲ ਗੱਲ ਕਰੀ ਸੀ ਤੇ ਬਸ ਮਤਲਬ ਹੁਣ ਆਪਾਂ ਕਹਿ ਸਕਦੇ ਹਾਂ ਕਿ ਵੀ ਮਤਲਬ ਹੁਣ ਮੈਂ ਚਾਹ ਪੀਊਂਗੀ, ਪੂਰੇ ਦਿਨ ਚਾਹ ਹਿਸਾਬ ਲਾ ਲਓ। ਫੇਰ ਜੀ ਪਾਪਾ ਨੇ ਚਾਹ ਬਣਾਈ, ਉਹ ਵੀ ਦੇ ਦਿੰਦੇ ਨੇ ਬਟ ਫਿਰ ਮੈਂ ਮਨਾ ਕਰ ਦੀਨੀ ਹਾਂ, ਮੈਂ ਇੱਕ ਵਾਰ ਚਾਹ ਪੀ ਲੀ।
ਹਾਂ, ਮੈਂ ਉਹੀ ਕਹਿ ਰਹੀ ਆ ਨਾ ਵੀ ਸ਼ਾਮ ਵੇਲੇ ਚਾਹ ਪੀਵੇ ਨਾ ਓਨਾ ਪੀ ਲਏ ਬੰਦਾ। ਵਾਰੀ-ਵਾਰੀ ਚਾਹ ਪੀ ਕੇ ਤਾਂ ਸਰੀਰ ਗਾਲਣ ਵਾਲੀ ਗੱਲ ਐ ਨਾ।
ਚਾਹੀਦਾ ਵੱਧ ਤੋਂ ਵੱਧ।
ਨਾ-ਨਾ-ਨਾ-ਨਾ-ਨਾ-ਨਾ। ਸ਼ਾਮ ਨੂੰ ਆਪਾਂ ਦੁੱਧ ਵੀ ਨਹੀਂ ਪੀ ਮਤਲਬ ਦੁੱਧ ਜਿਹੜਾ ਹੈ, ਮਤਲਬ ਠੀਕ ਪੀ ਲਓ ਸੂਬਹ ਦੇ ਟਾਈਮ ਜੂਸ ਜਾਂ ਪਾਣੀ ਜਾਂ ਜਿਵੇਂ ਤੁਸੀਂ ਉਹ ਨਿੰਬੂ ਪਾਣੀ ਕਹਿ ਰਹੇ ਹੋ, ਆਪਾਂ ਉਹ ਪੀਂਦੇ ਆ ਨਾ। ਅਹ, ਸ਼ਹਿਦ ਵਗੈਰਾ ਪਾਣੀ ਪਾ ਕੇ ਉਹ ਆਹ ਪੀਣਾ ਆ ਪੀ ਲਵੋ ਜਾਂ ਤੇ ਫੇਰ ਜਿਹੜਾ ਉਹ ਗ੍ਰੀਨ ਟੀ ਵਗੈਰਾ, ਬਲੈਕ ਟੀ ਵਗੈਰਾ ਪੀਦੇ ਉਹ ਸਵੇਰੇ ਇਹ ਆਪਣਾ ਫੈਟ ਬਰਨ ਕਰਦੀਆਂ ਨੇ, ਮੈਟਾਬੋਲ ਤੇਜ਼ ਕਰ ਦਿੰਦੀਆਂ ਨੇ ਇਹ ਚੀਜ਼ਾਂ ਪਰ ਜਿਹੜੀ ਚਾਹ ਉਹ ਰੋਕ ਦਿੰਦੀ ਆ ਤੇ ਚਾਹ ਜਿਹੜੀ ਹੈਗੀ ਆ ਉਹੀ ਜਿਹੜਾ ਕਹਿੰਦੇ ਨਾ ਇਹ ਤੁਸੀਂ ਕਹਿੰਦੇ ਨਾ ਨੀਂਦ ਉੱਡ ਜਾਂਦੀ ਏ ਨੀਂਦ ਤਾਂ ਉੱਡ ਜਾਂਦੀ ਕਿ ਕੀ ਚਕੰਨਾ ਪਣ ਆ ਜਾਂਦਾ ਬੰਦੇ ਚ। ਜਿਹੜਾ ਡਲ ਹੋਏ ਨਾ ਸਰੀਰ ਉਹ ਫਲੋ ਬਸ ਵੱਧ ਜਾਂਦਾ ਖੂਨ ਦਾ, ਹੋਰ ਤਾਂ ਕੀ ਆ। ਜਿਹਦਾ ਬੀ ਪੀ ਵੱਧਦਾ, ਉਹਨੂੰ ਤੇ ਚਾਹ ਜਮਾ ਨੀ ਜਿਹੜਾ ਗੁੱਸਾ ਵਾਹਲਾ ਕਰਦਾ, ਤੇਜ਼ ਵਾਲਾ ਬੋਲਦਾ ਉਹਨੂੰ ਨਹੀਂ ਪੀਣੀ ਚਾਹੀਦੀ। ਉਹਦਾ ਸਿਰ ਕਈ ਦਾ ਸਿਰ ਵੀ ਦੁਖਦਾ, ਉਦੋਂ ਵੀ ਬੰਦੇ ਚਾਹ ਪੀ ਲੈਂਦੇ, ਉਹਨੂੰ ਚਾਹ ਉਸ ਟਾਈਮ ਤੇ ਘੱਟ ਪੀਣੀ ਚਾਹੀਦੀ ਏ, ਸਾਨੂੰ ਕਿ ਬੀ ਪੀ ਵੱਧ ਰਿਹਾ ਤੇ ਚਾਹ ਪੀ
ਸਾਡੇ ਤਾਂ ਸਾਰੇ ਹੀ ਪੀਂਦੇ ਆ।
ਆ ਉਹੀ ਨਾ ਵੀ ਬਣੀ ਸਦੀਆਂ ਤੋਂ ਇਹੀ ਚੱਲਦੀ ਆ ਰਹੀ ਐ। ਨਹੀਂ-ਨਹੀਂ ਹੋ ਤਾਂ ਹੈ ਯਾਰ ਫਿਰ ਜਿਨਾਂ ਦਾ ਜਿੰਨਾ ਦਿਮਾਗ ਬਣਿਆ ਹੈ ਉਹ ਉਹੀ ਆ। ਭਾਵੇਂ ਇਹ ਕੋਈ ਹੋਰ ਵੀ ਆ ਕੇ ਕੋਈ ਡਾਕਟਰ ਵੀ ਬੋਲਦੇ ਆ ਨਾ, ਉਹ ਅਸੀ ਕਹਿਣਾ ਕਮਲਾ ਐ ਹੀ ਬੋਲੀ ਜਾਂਦਾ ਤਾਂ, ਕੀ ਘਰ ਕੀ ਸਾਨੂੰ ਤੇ ਕੁਛ ਨੀ ਹੋਇਆ।
ਕੋਈ ਗੱਲ ਨੀ ਚੱਲੋ ਹੌਲੀ-ਹੌਲੀ ਹੁਣ, ਜਿਵੇਂ ਮੈਂ ਚਾਹ ਪਹਿਲਾਂ ਨੀ ਪੀਂਦੀ ਸੀ ਹੁਣ ਮੈਂ ਕਿੰਨੀ ਘਟਾਤੀ ਚਾਹ ਇੱਕ ਟਾਈਮ ਪੀਣ ਲੱਗ ਗਈ, ਐਵੇਂ ਸਾਰਿਆਂ ਨੂੰ ਹੀ ਅੱਗ ਲੱਗ ਜਾਂਦੀ ਆ।
ਚਲੋ ਕੋਈ ਨਾ ਬਾਕੀ ਕੀ ਲੋੋ ਮਣੀ ਅਦਰ ਅਦਰਕ ਉਦਰਕ ਪਾਉਂਦੇ ਹੋਣੇ ਨਾ, ਅਦਰਕ ਵਗੈਰਾ ਪਾ ਕੇ ਤਾਂ ਤਾਂ ਕਿਉਂ ਸਿੱਧੀ ਹਨਾ।
ਅਦਰਕ ਵੀ ਪਾਉਂਦੇ ਆ ਅਸੀ ਤੇ ਬਾਕੀ ਅਸੀਂ ਅਹ ਉਹ ਪਾਉਣੇ ਆ ਕਾਲੀ ਮਿਰਚ ਵੀ, ਮੇਰੀ ਚਾਹ ਚ ਕਾਲੀ ਮਿਰਚ ਪੈਂਦੀ ਏ।
ਵਧੀਆ ਪੀਓ ਪੀਓ ਦੱਬ ਕੇ।
ਪਹਿਲਾ ਇਲਾਚੀ
ਲੋਂਗ, ਇਲਾਚੀ
ਜੇ ਮੈਂ ਇੱਕ ਟਾਈਮ ਚਾਹ ਪੀਦੀ ਹਾਂ, ਮੇਰੀ ਸਪੈਸ਼ਲ ਚਾਹ ਸਾਰਿਆਂ ਦੀ ਸਪੈਸ਼ਲ, ਚਾਹ ਉਹਦੇ ਚ ਤਾਂ ਪਾਉਂਦੇ ਨੇ ਮੰਮਾ।
ਹੂੰ, ਕਾਲੀ ਮਿਰਚ ਛੋਟੀ, ਪਾਉਂਦੇ ਵੱਡੀ ਪਾਉਂਦੇ ਮੋਟੀ ਵਾਲੀ।
ਛੋਟੀ।
ਅੱਛਾ ਅੱਛਾ।
ਹੂੰ, ਛੋਟੀ ਇਲਾਚੀ।
ਕਾਲੀ ਮਿਰਚ।
ਅੱਛਾ ਕਾਲੀ ਮਿਰਚ, ਬਲੈਕ ਪੈਪਰ ਕਾਲੀ ਮਿਰਚ ਮੈਨੂੰ ਲੱਗਦਾ ਵੱਡੀ ਪਾਉਣੀ ਹਾਂ। ਉਹ ਪੀਸਦੇ ਆ ਨਾ ਕਾਲੀ ਮਿਰਚ ਹੁੰਦੀ ਹੈ ਜੋ ਆਉਂਦੀ ਆ ਉਹ ਮਾਰਕਿਟ ਚ ਉਹਨੂੰ ਪੀਸ ਕੇ ਨਾ ਉਹਦੇ ਚ ਹਾਂ। ਉਹ ਰੰਗ ਉਹਨੂੰ ਕੁਛ ਕਹਿਣ ਦਾ ਨੀ ਪਤਾ ਨੀ ਮੈਨੂੰ ਨਾਮ ਨੀ ਯਾਦ ਆ ਰਿਹਾ। ਉਹਨੂੰ ਉਹਦੇ ਚ ਪੀਸ ਕੇ ਬਸ ਫਿਰ ਉਹਨੂੰ ਪਾਊਡਰ ਨੂੰ ਪਾ ਕੇ ਹਾਂ। ਐਂ ਤਾਂ ਫਿਰ ਉਹਦਾ ਸਵਾਦ ਨੀ ਆਉਣਾ ਨਾ ਜੇ ਵੀ ਸਾਬ
ਹਾਂ ਪਰ ਨਾ ਮਤਲਬ ਸਹੀ ਹੈ ਵਧੀਆ। ਹੋ ਜਾਂਦੀ ਹ ਪਰ ਇੱਕ ਐਵੇਂ ਨਾ ਕਈ ਵਾਰੀ ਨਾ ਚਾ ਜਿਵੇਂ ਸਾਡੇ ਜਵਾਕ ਹੈਗੇ ਉਹ ਤਾਂ ਚਾਹ ਉਦੋਂ ਹੀ ਪੀਂਦੇ ਆ ਜਾਂ ਫਿਰ ਮੂੰਹ ਵੈਸੇ ਤਾਂ ਦੇਖਣਗੇ ਹੀ ਨਹੀਂ। ਕਿਉਂਕਿ ਮੇਰੀ ਮੰਮੀ ਨੂੰ ਆਦਤ ਉਹ ਬਹੁਤ ਜਿਆਦਾ ਘ ਇਕੱਠੀ ਬਣਾ ਲੈਂਦੇ ਆ ਫਿਰ ਉਹਨੂੰ ਗਰਮ ਕਰ ਲੈਂਦੇ ਆ ਕਈ ਵਾਰੀ ਜਿਹੜੀ ਮੈਨੂੰ ਗ਼ਲਤ ਲੱਗਦੀ ਚੀਜ਼। ਤੇ ਉਹ ਹਟਦੇ ਨੀ ਤੇ ਜਵਾਕ ਮੇਰੇ ਮਤਲਬ ਘਰੇ ਦੋ ਹੈਗੇ ਭੈਣ ਭਰਾ ਉਹ ਤਾਂ ਪੀਂਦੇ ਆ ਚਾਹ ਵੀ ਉਹਨਾਂ ਨੂੰ ਨਾਲ ਖਾਣ ਨਾਲ ਕੁੱਛ ਮਿਲਜੂਗਾ। ਮੱਠੀ ਹੋ ਗਈ ਮਟਰ ਜਿੇ ਹੋ ਗਏ ਜਿਹੜੇ ਉਹ। ਤਲਣ ਤਲੇ ਹੋਏ ਆ ਬਿਸਕੁਟ ਹੋ ਗਏ ਜਾਂ ਭੂਜੀਆਂ ਹੋ ਗਈ। ਉਦੋਂ ਨਾਲ ਕੁਛ ਹੋਵੇ ਨਾ ਉਦੋਂ ਪੀਂਦੇ ਨੇ ਐਂ ਤਾਂ ਮੂੰਹ ਵੀ ਨਹੀਂ ਲਾਉਂਦੇ।
ਨਹੀਂ ਮੇਰੀ ਦਾਦੀ ਨੂੰ ਮੈਂ ਆਈਡੀਆ ਦਿੱਤਾ ਸੀ ਇਹ ਨਾ ਮਤਲਬ ਰਸ ਵਗੈਰਾ ਚੋਂ ਆਉਂਦੇ ਨੇ ਹਨਾ ਤੇ ਜੋ ਡਢਾਬਾ ਰੋਟੀ ਆਉਂਦੀ ਹੈ ਇਹ ਨਾ ਮਤਲਬ ਰੋਟੀ ਨੀ ਖਾਂਦੇ ਜ਼ਿਆਦਾ ਕਿਉਂਕਿ ਇਹਨਾਂ ਨੂੰ ਅ ਸਬਜ਼ੀ ਮਾਫ਼ ਨਹੀਂ ਆਉਂਦੀ ਹੈਗੀ ਬੋਡੀ ਨੂੰ ਇਹਨਾਂ ਨੂੰ ਫਿਰ ਪ੍ਰੋਬਲਮ ਹੁੰਦੀ ਆ ਬਚਾਉਣ ਚ ਡਾਇਜੈ ਚ ਸਰੀਰ ਮਤਲਬ ਐਵੇਂ ਏਜ ਹੋ ਗਈ ਨਾ ਕਾਫੀ ਇਹਨਾਂ ਨੂੰ ਮੈਂ ਆਈਡੀਆ ਦਿੱਤਾ ਸੀ ਕਿ ਤੁਸੀਂ ਨਾ ਮਤਲਬ ਬਿਸਕੁਟ ਆਪਾਂ ਘਰ ਦੇ ਬਣਵਾ ਲੈਂਦੇ ਆ ਵੱਡਾ ਪੀਪਾ ਤੇ ਤੁਸੀਂ ਦੁਪਹਿਰ ਦੇ ਟਾਈਮ ਦੇ ਨਾਲ ਤੇ ਘਰ ਦੇ ਬਿਸਕੁਟ ਹੋ ਜਾਣਗੇ ਘਰ ਦਾ ਸਮਾਨ ਪਾਇਆ ਹੋ ਵਧੀਆ ਹਾਈਜੀਨਿਕ ਇਹ ਤਾਂ ਕੀਤਾ ਘਦ ਤੱਕ ਪਏ ਹੁੰਦੇ ਨੇ ਅਸੀਂ ਦੁਕਾਨਾਂ ਤੇ ਐਵੇਂ ਵੀ ਉਹ ਤੁਸੀਂ ਖਾ ਲਿਆ ਕਰੋ
ਨਾ ਭੈਣੇ ਬਾਕੀ ਥੋੜਾ ਨਾ। ਦੇਖ ਦੁਖ ਕੇ ਵੀ ਚਲੋ ਹੋਵੇ ਤਾਂ ਵੀ ਵਧੀਆ।
ਨਹੀਂ ਬਿਸਕੁਟ ਤਾਂ ਠੀਕ ਨੇ ਉਹ ਤਾਂ ਘਰ ਦੇ। ਅ ਆਟੇ ਦੇ ਬਿਸਕੁਟ ਹੁੰਦੇ ਨੇ ਜੋ ਆਟੇ ਦੇ ਬਿਸਕੁਟ। ਉਹ ਤਾਂ ਵਧੀਆ ਹੁੰਦਾ ਨੇ।
ਹਾਂ ਆਟੇ ਦਾ ਬਿਸਕੁਟ ਆ ਵਧੀਆ ਉਦੋਂ ਅਸੀਂ ਆਪ ਹੀ ਬਣਾਉਂਦੇ ਹੁੰਦੇ ਨਾ ਚੱਕੀਆਂ ਤੋਂ।
ਉਹ ਉੱਥੇ ਜਾ ਕੇ ਹਾਂ ਉੱਥੇ ਜਾ ਕੇ ਚੱਕੀ ਹੁੰਦੀ ਆ ਵੱਡੀ ਉਹ ਹਲਵਾਈ ਤੋਂ ਵੀ ਬਣਾ ਸਕਦੇ ਉਹ ਸਵਾਦ ਬਹੁਤ ਹੁੰਦਾ ਨੇ ਚਾਅ ਨਾਲ ਬਹੁਤ ਵਧੀਆ ਲੱਗਦੇ ਨੇ ਤੇ
ਕੋਈ ਵੀ ਬਿਸਕੁਟ ਆ ਜਾਏ ਕੂਕੀਜ਼ ਆ ਜਾਣ ਬਾਜ਼ਾਰ ਚ ਕੋਈ ਨੀ
ਉਹ ਚੋਕਲੇਟ ਕੁਕੀਜ਼ ਹੁੰਦੀਆਂ ਨੇ ਨਾ ਉਹ ਚੋਕਲੇਟੀ ਫਲੇਵਰ ਕਰਕੇ ਆਪਾਂ ਉਹ ਨੂੰ ਬਏ ਕਰਦੇ ਹਾਂ ਓਰੀਓ ਹੋ
ਹੂੰ ਇਹ ਤਾਂ ਆਹੀ ਇਨੀਆ ਆ ਹ
ਹਾਂ ਡਾਰਕ ਚਾਕਲੇਟ ਵਧੀਆ ਲੱਗਦੀ ਹੈ ਮੈਨੂੰ ਡਾਰਕ ਚਾਕਲੇਟ ਮਤਲਬ ਠੀਕ ਹੈ ਹੂੰ ਉਹ ਵਧੀਆ ਤੁਹਾਡੀ ਬੋਡੀ ਈ
ਚੋਕਲੇਟ ਖਾਣ ਨਾਲ ਦਾਲ ਖਾ ਲਏ ਬੰਦਾ ਉਨ੍ਹਾਂ
ਹਾਂ
ਬੱਚੇ ਤਾਂ ਨੀਰਾ
ਜਿਵੇਂ ਜਿਵੇਂ ਵੱਡੇ ਹੋਈ ਜਾਣੇ ਆ ਆਪਾਂ ਉਹਨੂੰ ਪਤਾ ਲੱਗ ਰਿਹਾ ਚੀਜ਼ਾਂ ਬਾਰੇ ਹਨਾ ਪਹਿਲਾਂ ਆਪਾਂ ਐਵੇਂ
ਹੋਰ ਐ ਤਾਂ ਹੈ ਤਾਂ ਹੀ ਮੇਰੇ ਤਾਂ ਕੈਵਿਟੀਜ਼ ਕੀੜੇ ਵੀ ਲੱਗੇ ਪਏ ਸੀਗੇ ਉਹ ਤਾਂ ਮੇ ਨੂੰ ਨਾ ਡਾਕਟਰ ਨੇ ਕਿਹਾ ਸੀਗਾ ਵੀ ਤੂੰ ਮਤਲਬ ਬਾਰਾਂ ਸਾਲ ਦੀ ਉਮਰ ਚ ਨਾ ਤੇਰੀ ਉਹ ਹੋ ਜਾਂਦੀ ਡੈਥ ਜੇ ਤੇਰੇ ਨਕੜਾ ਆ ਤੇ ਉਹ ਮੈਂ ਰੋਣ ਨੂੰ ਬਾਹਾਲ ਜ ਲੱਗ ਗਈ ਸੀ ਤੇ ਉਦੋਂ ਨਾ ਪਾਪਾ ਨੇ ਮੈਨੂੰ ਕਿਹਾ ਵੀ ਕੁੱਛ ਨ ਉਹ ਤਾਂ ਇਂ ਬੋਲਦੇ ਆ ਤੇ ਇਹ ਡਰ ਕਰ ਨਾ ਮੈਂ ਆਪਦੀ ਮ ਦੋਵੇਂ ਜਾਣਾਂ ਖਾਈਆਂ ਵੀਆਂ ਸੀ ਥੱਲੇ ਵਾਲੀਆਂ ਉਮਰ ਹੋਏਗੀ ਮੇਰੀ ਕੋਈ ਅੱਠ ਕੁੋ ਸਾਲ ਦੀ ਤੇ ਇਹ ਡਰ ਕਾਰਨ ਵੀ ਆ ਮਰਨਾ ਜਾਵਾਂ ਬਾਰਾਂ ਸਾਲ ਦੀ ਉਮਰ ਚ ਤੇ ਮੈਂ ਦੋਵੇਂ ਜੜਨਾ ਦੀ ਲਾਤੀਆਂ ਪੈਨ ਪੂਨ ਮਾਰ ਕੇ ਸਾਰਾ ਤੇ ਉਹ ਮੇਰੀ ਜਾੜ ਦੋਵੇਂ ਮੈਂ ਆਪੇ ਹੀ ਮਤਲਬ ਖਿੱਚ ਖੁੱਚ ਕੇ ਨਾ ਖੂਨ ਵਨ ਕੱਢ ਕੇ ਵਾਲਾ ਬਰੱਸ਼ ਕਰਦੀ ਨੂੰ ਨਾ ਕੱਢਦੀ ਨਹੀ ਕੱਢਦੀ ਤੇ ਆਪੇ ਹੀ ਮੈਂ ਕੱਢ ਰਹੀ ਹਾਂ ਦੋਵੇਂ ਜੜਾ ਤੇ ਉਹਦੇ ਨੀਚੇ ਜਿਹੜੀ ਅਕਲ ਜਾੜ ਆ ਰਹੀ ਹੁੰਦੀ ਆ ਥੱਲੋਂ ਵੀ ਜਾੜਾਂ ਆ ਰਹੀਆਂ ਸੀਗੀਆਂ। ਤੇ ਹੁਣ ਮੇਰੇ ਦੰਦ ਬਿਲਕੁਲ ਠੀਕ ਨੇ ਤੇ ਹੁਣ ਆਪਾਂ ਨੂੰ ਪਤਾ ਲੱਗਦਾ ਨਾ ਗਲਤੀ ਆਪਾਂ ਕਿੱਥੇ ਕੀਤੀ ਹੈ ਖਾਣ ਪੀਣ ਚ ਤੇ ਹੁਣ ਪੂਰਾ ਕੰਟਰੋਲ ਰਹਿੰਦਾ ਪ ਲ ਮੈਂ ਰੱਜ ਕੇ ਮਿੱਠਾ ਮਤਲਬ ਚਿੰਨੀਆਂ ਵੀ ਨਹੀਂ ਛੱਡਦੀ ਸੀ ਇਕੱਲੀ ਚੀਨੀ ਵੀ ਖਾ ਲੈਣੀ ਹੈ ਕਰ ਲੈਣੀ ਚੀਨੀ ਦੇ ਪਰੌਂਠੇ ਲਗਾ ਦੇ ਤੇ ਦੇ
ਇਹ ਜੋ ਗੱਲਾਂ ਤੁਸੀਂ ਦੱਸ ਰਹੇ ਹੋ ਮੇਰੇ ਨਾਲ ਵੀ ਹੋਇਆ ਹੈਗਾ ਮੈਂ ਵੀ ਬਹੁਤ ਜ਼ਿਆਦਾ ਖਾਂਦੀ ਸੀ ਮੇਰੇ ਵੀ ਦੰਦ ਮ ਕੀੜਾ ਲੱਗ ਗਿਆ ਸੀਗਾ।
ਹੋਰ ਬਹੁਤ ਔਖਾ ਯਾਰ ਦਰਦ ਬਹੁਤ ਮੈਂ ਤਾਂ ਸੂੱਜਿਆ ਰਹਿੰਦਾ ਸੀ। ਹਾਂ ਨਹੀਂ ਸਹੀ ਗੱਲ ਆ ਕੀੜਿਆਂ ਦਾ ਦਰਦ ਬਹੁਤ ਗੰਦਾ ਦਰਦ ਆ। ਹ ਤੇ ਮੇਰੀ ਜਾੜ ਸਾਰੀ ਸੂਜੀ ਹੁੰਦੀ ਸੀ। ਐਂ ਲੱਗਦਾ ਮੇਰੇ ਮੂੰਹ ਚ ਕਿੇ ਰਸਗੁੱਲਾ ਰੱਖਿਆ ਟੋਫੀ ਪਾਈ ਹੋਈ ਆ ਏਡਾ ਗੋਲਾ ਹੋ ਜਾਂਦਾ ਸੀ ਇੱਕ ਪਾਸੇ ਤੋਂ ਤਾਂ ਬਹੁਤ ਤੰਗ ਸੀ। ਮੈਂ ਰਾਤੀ ਵੀ ਰੋਇਆ ਕਰਦੀ ਕੰਨ ਚ ਦਰਦ ਆ ਜਾਂਦਾ ਸੀ, ਇਹਦਾ ਬਹੁਤ ਔਖਾ
ਨਾ-ਨਾ ਠੀਕ ਹੈ ਮਤਲਬ ਆਪਾਂ ਨੂੰ ਖਾਣ ਤੇ ਕੰਟਰੋਲ ਰੱਖਣਾ ਚਾਹੀਦਾ ਅੰਨੇ ਵਾ ਨੀ,
ਬਹੁਤ ਹੁਣ ਤਾਂ ਚਲੋ ਵੇਖੋ ਆਪਾਂ ਹੁਣ ਵੱਡੀਆਂ ਹੋ ਗਈ ਹਨਾ। ਜਾ ਕੇ ਕਰਾਂਗੇ ਤਾਂ ਬੱਚਿਆਂ ਤੇ ਵੀ ਧਿਆਨ ਦੇਣ ਦੀ ਲੋੜ ਆ ਵੀ ਆਪਾਂ ਮਾਵਾਂ ਮੂਵਾ ਬ ਬਣਨਗੀਆਂ ਬੱਚਿਆਂ ਨੂੰ ਕੀ ਦੇਣਾ। ਕੀ ਨਹੀਂ ਦੇਣਾ ਸਾਰੀ ਸਮਝ ਹੋਏਗੀ ਫੇਰ ਜਾ ਕੇ ਕੁਛ ਗੱਲ ਬਣਾ,
ਹਾਂ ਠੀਕ ਹੈ ਉਹ ਗੱਲ ਤਾਂ ਬਿਲਕੁਲ ਸਹੀ ਹੈ ਥੋੜਾ ਜਿਹਾ ਆਪ ਵੀ ਧਿਆਨ ਰੱਖੋ ਤੇ ਬਾਕੀ, ਵੀ ਧਿਆਨ ਦੇਣਾ ਚਾਹੀਦਾ ਠੀਕ ਹੈ। ਚਲੋ ਠੀਕ ਹੈ ਸਤਿ ਸ੍ਰੀ ਅਕਾਲ ਠੀਕ ਹੈ ਓਕੇ ਭੈਣ,